ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਤੁਸੀਂ ਕੀ ਹਾਲ ਹੋ ਪਤਾ। ਹਾਂਜੀ ਹਾਂਜੀ ਤੁਸੀ ਸੁਣਾਓ ਠੀਕ ਹੋ?
ਵਧੀਆ ਜੀ, ਵਧੀਆ ਹੋਰ ਕੀ ਕਰ ਰਹੇ ਹੋ ਜੀ।
ਬਸ ਬੈਠੇ ਸੀ, ਹੁਣੇ ਰੋਟੀ ਦਾ ਟਾਈਮ ਹੋਇਆਦੀ ਸੀ ਬੱਚੀੇ ਆਏ ਰੋਟੀ ਰੋਟੀ ਖਵਾਈ ਪਈ ਏ। ਬਸ ਹਦੇ ਚ ਫਰੀ ਹੋ ਹਾਂਜੀ, ਚ ਚਹਾਂ। ਹੋਰ ਸੁਣਾਓ, ਤੁਸੀਂ ਕੀ ਕਰ ਰਹੇ ਹੋ? ਹਾਂਜੀ, ਹਾਂਜੀ, ਬਸ ਲੱਗੇ ਸੀ ਅੱਕ ਥੋੜ੍ਹੀ ਬਹੁਤੀ ਸਿਲਾਈ ਦਾ ਕੰਮ ਕਰੀਦਾ ਹੋਵੇ।
ਅੱਛਾ ਜੀ, ਠੀਕ ਹੈ। ਬਸ ਜੀ, ਉਹ ਸਾਡੇ ਨਾਲ ਮੈਂ ਪਾਠ ਕਰਾਉਣਾ ਸੀ ਪਾਠ ਕਰਾਉਣਾ ਸੀ ਤੇ ਤੁਸੀਂ ਤੁਸੀਂ, ਮੈਂ ਸੁਣਿਆ ਤੁਸੀਂ ਪਾਠ ਪੂਠ ਕਰਦੇ ਹੋ।
ਹਾਂਜੀ, ਹਾਂਜੀ ਸਾਡੀ ਆਪਣੀ ਸੁਸਾਇਟੀ ਬਣੀ ਦੀ ਹੈ ਹਾਂਜੀ ਕਰਨ ਪਾਠ ਅਸੀਂ, ਦਸ ਬਾਰਾਂ ਜਨਾਨੀਆਂ ਹੈਗੀਆਂ, ਲੇਡੀਜ਼ ਹੈਗੀਆਂ, ਤੇ ਅਸੀਂ ਪਾਠ। ਕਰਦੇ, ਹਾਂ, ਹਾਂਜੀ।
ਠੀਕ ਹੈ, ਜੀ, ਤਾਂ ਮਤਲਬ ਕਿਸ ਤਰ, ਹਾਂਜੀ, ਹਾਂਜੀ। ਤੇ ਸਾਰਾ, ਮੈਨੂੰ ਵਿਧੀ ਦੱਸੋਗੇ ਕਿਦਰਾਂ। ਆਂ ਕਰਵਾਉਂਦੇ ਨੇ। ਕੀ ਕਰਨਾ ਜੀ ਹਾਂਜੀ।
ਤੁਸੀਂ ਵੱਡਾ ਕਰਵਾਉਣਾ ਹੁੰਦਾ ਹੈ। ਤੇ ਬਾਬਾ ਜੀ ਨੂੰ ਬੁਲਾਉਣਾ ਹੋਵੇ ਫਿਰ ਉਹ ਥੋੜਾ ਜਿਹਾ ਉਹ ਹੋਵੇਗਾ। ਬਾਈ ਤੁਰ ਬਾਬਾ ਜੀ ਲੈਉਣੇ ਪੈਣਗੇ। ਜਾਂ ਤੇ ਹਾਂਜੀ ਪਾਠੀ ਪੁੂਠੀ ਲਗਾਉਣੇ ਪੈਂਦੇ ਨੇਂ। ਹਾਂਜੀ ਵੱਡਾ ਪਾਠ ਕਰਾਉਣਾ ਹੋਵੇ। ਤਾਂ ਜੇ ਇਹ ਸੁਖਮਨੀ ਸਾਹਿਬ ਦਾ। ਨੇ ਤੇਂ ਇਹ ਤੇ ਕਰਦ ਬਸ ਐਵੇਂ ਫੋਟੋ ਰੱਖ ਕੇ। ਤੇ ਐਵੇਂ ਬਸ ਜ ਅਸੀਂ ਬੈ ਕੇ ਪਾਠ ਕਰਦੀਏ ਦੇ ਆਂ। ਹਾਂਜੀ ਦਸ ਬਾਰਾਂ ਜਨਾਨੀਆਂ ਹਾਂਜੀ। ਜਨਾਨੀਆਂ ਜਨਾਨੀਆਂ ਕਰ ਲੈਂਦੀਆਂ। ਕੋਈ ਸ ਹਾਂ ਹਾਂਜੀ ਅਹ ਦੇਗ ਬਣਾਈ ਦੀ ਹੈ। ਦੇ ਦੇਂਗ ਬਣਾਓ ਜੀ। ਹਾਂਜੀ ਉਹ ਬਣਾ ਕੇ ਬਾਅਦ ਵਿੱਚ ਵਰਤਉਂਦੇ ਨੇ। ਉਹ ਤੇ ਹੁਣ ਸੇਵਾ ਪਾਣੀ। ਜੋ ਤੁਸੀਂ ਆਪਣੀ ਚਾਹ ਪਾਣੀ ਪਿਆਓ। ਕੋਈ ਠੰਢਾ ਬਣਾ ਲਓ। ਤੁਸੀਂ ਬਣਾਲੋ ਪ੍ਰਸ਼ਾਦ ਹਾਂਜੀ। ਪਰਸੋ ਚੱਲਦਾ ਵਾਂ ਹਾਂਜੀ।
ਪ੍ਰਸ਼ਾਦ ਬਣਾਉਂਦੇ ਨੇ ਜੀ। ਤੇ ਇਹ ਕਦਾ ਸੂਜੀ ਦਾ ਬਣਦਾ ਜਾਂ।
ਨਹੀਂ ਨਹੀਂ ਨਹੀਂ। ਜੇ ਇਹ ਆਟਾ ਪੈਂਦਾ ਆਟੇ ਦਾ ਬੰਨਦਾ ਵੀ ਆਟਾ ਘਿਓ ਜਿੰਨਾ ਘਿਓ ਲ ਜਾਂ। ਦੇਸੀ ਘੀ ਹੁੰਦਾ। ਜੇ ਪਾਈਏ ਦਾ ਬਣਾਉਣਾ ਤਾਂ ਪਾਈ ਘੀ ਲਈ ਦਾ ਪਾਈਆ ਆਟਾ ਤੇ ਪਾਈਆ ਚੀਨੀ। ਤੇ ਪਾਈਆ ਹੀ ਪਾਣੀ ਪੈਂਦਾ ਹਾਂਜੀ। ਹਾਂ ਪਹਿਲੇ ਆਟਾ ਪਾਉਣ ਕੇ ਕਹਿੰਦੇ ਫ਼ੇਰ ਹਾਂਜੀ ਓਦੇ ਬਣਾਈ ਦੀਈਏ। ਤੇ ਹਾਂ। ਸਾਡੇ ਤੇ ਬਸ ਗੁਰਦੁਆਰੇ ਦਾ ਤਾਂ ਐਵੇਂ ਹੀ ਬਣਦੀ ਹੈ। ਹਮ ਅਵੇਂ ਬਣਾਈਏ ਦੀਏ।
ਨਹੀਂ ਨਹੀਂ ਬਹੁਤ ਅੱਛਾ। ਸਾਡੇ ਬੱਚਿਆਂ ਨੂੰ ਵੀ ਬਹੁਤ ਪਸੰਦ ਹੈ ਨਾ ਗੁਰਦੁਆਰੇ ਦਾ ਪ੍ਰਸ਼ਾਦ ਜੀ। ਤੇ ਉ ਓਹੀ ਹਾਂਜੀ ਹਾਂਜੀ ਹਾਂਜੀ। ਤੇਂ ਇਹ ਆਪ। ਬਣਾਈ ਦਾ ਤੁਹਾਡੇ ਨਾਲ ਕੋਈ ਆਉਂਦਾ ਜੀ। ਸੋਸਾਇਟੀ ਵਾਲਾ ਕੋਈ ਬਣਾ ਦਿੰਦਾ ਆ ਕੇਂ।
ਉਹ ਤੁਹਾਡੀ ਮਰਜ਼ੀ ਚ ਤੁਹਾਨੂੰ ਨੀ ਆਉਂਦਾ। ਤੇ ਸਾਨੂੰ ਕਹਿ ਸਕਦੇ ਹੋ। ਤੇ ਅਸੀਂ ਬਣਾ ਦਿੰਦੇ ਹਾਂ। ਹਾਂ ਅਸੀਂ ਕਈ ਜਗ੍ਹਾ ਦੇ ਅਸੀਂ ਪਾਠ ਕਰਨ ਜਾਂਦੇ ਹਾਂ ਨਾਂ। ਕੋਈ ਹਿੰਦੂ ਹੋ ਜਾਂਦੇ ਨਾਂ ਉਹ ਨੀ ਬਨਾਅ ਉਹ ਫਿਰ ਸਾਨੂੰ ਦੱਸ ਦਿੰਦੇ ਆ ਤੁਸੀਂ ਪ੍ਰਸ਼ਾਦ ਬਣਾ ਲੋਗੇ ਫਿਰ ਅਸੀਂ ਬਣਾ ਦਿੰਦੇ ਆ
ਅੱਛਾ ਤੁਸੀਂ ਬਣਾ ਦਿੰਦੇ ਹੋ।
ਹਾਂ ਹਾਂਜੀ ਹਾਂਜੀ ਬਣਾ ਦਿੰਦੇ। ਹਾਂ ਬਾਈ ਜੀ ਤੁਸੀਂ ਨਹੀਂ ਬਣਾਉਣਾ ਆਉਂਦਾ। ਤੇ ਅਸੀਂ ਬਣਾ ਕੇ ਅੱਗੇ ਬਾਬਾ ਜੀ ਅੱਗੇ ਵਿਰਾਜਮਾਨ ਕਰ ਸਕਦੇ ਹਾਂ ਹਾਂਜੀ।
ਠੀਕ ਹੈ ਜੀ ਠੀਕ ਹੈ ਜੀ। ਔਰ ਕਿੰਨੀ ਕੁ ਦੇਰ ਦਾ ਕਿੰਨਾ ਕੁ ਟਾਈਮ ਲੱਗਦਾ ਇਹਦੇ।
ਬਸ ਇਹ ਇੱਕ ਘੰਟੇ ਡੇਟ ਦਾ ਹੀ ਹੁੰਦਾ ਹੈ। ਇੱਕ ਘੰਟੇ ਡੇਟ ਦਾ ਤਾਂ ਪਾਠ ਹੁੰਦਾ ਹੈ। ਸ਼ੁਰੂ ਕਰੋ ਤਾਂ। ਸੁਖਮਨੀ ਸਾਹਿਬ ਦਾ। ਪਹਿਲੇ ਅਸੀਂ ਜਾਪਜੀ ਸਾਹਿਬ ਦਾ ਪਾਠ ਕਰਨੇ ਹਾਂ। ਵੀਹ ਪੱਚੀ ਵੀਹ ਵੀਹ ਮਿੰਟ ਤੁਾਨੂੰਹ ਲੱਗ ਜਾਂਦੇ ਨੇ। ਪਾਠ ਨੂੰ ਫੇਿਰ ਕੰਢਾ ਡੇਢ ਕੰਡਾ ਸੁਖਮਨੀ ਸਾਹਿਬ ਦਾ ਅਸੀਂ ਸੰਪਟ ਲਗਾ ਕੇ ਕਰਨੇ ਆ। ਇੱਕ ਸੰਪਟ ਤੋਂ ਬਿਨਾ ਹੋਵੇ। ਤੇ ਉਹ ਇੱਕ ਘੰਟਾ ਆਸੀਂ ਸੰਬਰਟ ਲਿਆਂਦੇ। ਅੱਧਾ ਘੰਟਾ ਫਲੂ ਲੱਗਦਾ ਤੇ ਉਹਦਾ ਫਲ ਵੀ ਜ਼ਿਆਦਾ ਹੁੰਦਾ ਤੇ ਅੱਛਾ ਵੀ ਰਹਦਾ ਬਹੁਤ ਹੀ। ਤੇ ਹਾਂਜੀ ਤੇ। ਫੇਰ ਅਸੀਂ ਇੱਕ ਦੋ ਸ਼ਬਦ ਲਗਾ ਲਓ। ਤੁਹਾਡੀ ਮਰਜ਼ੀ ਹੈਗੀ ਹੈਂ ਬਾਈ। ਤੁਹਾਡੀ ਇੱਕ ਦੋ ਸ਼ਬਦ ਲਵਾਉਣੇ ਲਵਾ ਲ ਲੋ ਦੋ ਸ਼ਬਦ
ਹਾਂਜੀ। ਪਰ ਕਈਆਂ ਦੇ। ਅਸੀਂ ਦੇਖਿਆ। ਜਿਸ ਤਰ੍ਹਾਂ ਕੋਈ ਫੰਕਸ਼ਨ ਵਗੈਰਾ ਹੁੰਦਾ। ਪਾਠ ਰੱਖਦੇ ਨੇ ਉਹ ਤਾਂ ਦੋ ਦੋ ਦਿਨ ਦਾ ਰੱਖਦੇ ਨੇ ਜੀ। ਉਹ
ਉਹ ਦੂਜਾ ਹੁੰਦਾ ਹੈ। ਉਹ ਦਰਬਾਰ ਸਾਹਿਬ ਦਾ ਹੁੰਦਾ ਹੈ। ਉਹ ਦ ਦਰਬਾਰ ਸਾਹਿਬ ਨੂੰ ਵਿਰਾਜਮਾਨ ਗੁਰੂ ਗ੍ਰੰਥ। ਤਿੰਨ ਦਾ ਪਾਠ ਹੁੰਦਾ। ਉਹ ਤਿੰਨ ਦਿਨ ਦਾ ਚੱਲਦਾ ਹੈ ਹਾਂਜੀ। ਉਹ ਜਿਹਵੇਂ ਹਾਂਜੀ ਉਹ ਤਿੰਨ ਦਿਨ ਦਾ ਉਹ ਬਾਬਾ ਜੀ ਇਹਨਾਂ ਨੂੰ ਵਿਰਾਜਮਾਨ ਕਰੀ ਦਾ ਘਰ ਲਿਆ ਕੇ। ਉਹਦੇ ਉੱਤੇ ਖਰਚਾ ਵੀ ਥੋੜ੍ਹਾ ਜਿਆਦਾ ਉਦਾ ਉਹਦਾ ਮਤਲਬ ਕਿ ਸੇਵਾ ਪਾਣੀ ਵੀ ਉਹਦੀ ਜ਼ਿਆਦਾ ਹੁੰਦੀ ਹੈ। ਉਹਦੀ ਰਹਿਤ ਵੀ ਬਹੁਤ ਜਿਆਂਦਾ ਆਉਂਦੀ। ਹਾਂਜੀ ਹਾਂ ਇਹ ਵੀ ਬਸ ਜ਼ਿਆਦਾਤਰ। ਹਾਂ ਹਾਂਜੀ ਨੋਰਮਲ ਬੰਦਾ ਨੀਂ ਕਰਾ ਸਕਦਾ। ਅਤੇ ਇਹ ਵੱਡਾ ਪਰ੍ਹ ਇਹ ਵੀ ਇੱਕ ਬਹੁਤ। ਇੱਕ ਸੁਖਮਨੀ ਸਾਹਿਬ ਦਾ ਘਰ ਪਾਠ ਹੋ ਜਾਏ। ਇਹ ਨਾ ਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਬਰਾਬਰ ਹੁੰਦਾ।
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਅੱਛਾ ਇਹ ਤੁਸੀਂ ਉਹਦੇਂ ਕਰਦੇ ਹੋਣੇ ਨਾ। ਗੁਟਕਾ ਸਾਹਿਬ ਚੋ
ਹਾਂਜੀ ਹਾਂਜੀ ਇਹ ਗੁੜਕਾ ਸਾਹਿਬ ਆਉਂਦੇ ਨੇ। ਉਹਨਾਂ ਦੇ ਚੁ ਕਰੀ ਦਾਵੇ।
ਅੱਛਾ ਜੀ, ਠੀਕ ਹੈ, ਠੀਕ ਹੈ, ਠੀਕ ਹੈ ਜੀ, ਉਹੀ ਸਾਡੇ ਘਰ ਕਹਿ ਰਹੇ ਸੀਹ
ਉਹ ਇੱਕ ਤੁਹਾਨੂੰ ਮੈਂ ਵੀਧੀ ਵੀ ਦੱਸ ਦਿੰਦੀ ਹਾਂ, ਸੁਖਮਨੀ ਸਾਹਿਬ ਦੇ ਪਾਠ ਦੀ ਵੀ, ਇੱਕ ਮਹਾਨਤਾ ਦੱਸ ਕਹਿੰਦੇ ਨਾ, ਇੱਕ ਪਹਾੜ ਜ਼ਰੂਰ ਕਰਨਾ ਚਾਹੀਦਾ, ਤੁਹਾਨੂੰ ਆਉਂਦਾ ਤੁਸੀਂ ਹਿੰਦੀ ਦਾ ਗੁਟਕਾ ਲੈ ਕੇ, ਤੁਸੀਂ ਇਹ ਜ਼ਰੂਰ ਪਾਠ ਕੀਤਾ ਕਰੋ ਇੱਕ ਜ਼ਰੂਰਤਾ ਕਰੋ ਚਾਹੇ ਨਹੀਂ ਕਰ ਸਕਦਾ, ਚਾਹ ਪੰਜ ਅਸ਼ਟਪਤੀਆਂ, ਚੋਵੀ ਅਸ਼ਟਪਤੀਆਂ ਆਉਦੀਆਂ ਨੇ ਹੈਂ ਭੈਣਜੀ ਜੀ ਚੌਵੀ ਅਸ਼ਟਪਤੀਆਂ ਹੁੰਦੀਆਂ ਨੇ, ਤੁਸੀਂ ਪੰਜ ਅਸ਼ਟਪਤੀਆਂ, ਚੌਵੀ ਅਸ਼ਟਪਤੀਆਂ ਹੁੰਦੀਆਂ ਨੇ ਐ ਸੁਖਮਨੀ ਸਾਹਿਬ ਦੇ ਪਾਠ ਦੀਆਂ ਤੇ ਕਹਿੰਦੇ ਇਦੇ ਅਕਸ਼ਰ ਤਿੰਨ ਸੌ ਪੈਂਸਠ ਹੁੰਦੇ ਨੇ ਸਾਰੇ ਇਕ ਪਾਠ ਦੇ, ਤੇ ਤਿੰਨ ਸੌ ਪੈਂਸਠ ਅਕਸ਼ਰ ਫਿਰ ਹੁੰਦੇ ਨੇ, ਅੰਗ ਅਕਸ਼ਰ ਹੁੰਦਾ ਤੇ ਕਹਿੰਦੇ ਅਸੀਂ ਇੱਕ ਦਿਨ ਵਿੱਚ, ਇੱਕ ਤਿੰਨ ਸੌ ਪੈਂਸਠ ਸੁਵਾਸ ਲੈਂਦੇ ਹਾਂ ਹਾਂਜੀ ਜੀ, ਜੇ ਅਸੀਂ ਇੱਕ ਪਾਠ ਇਹ ਸੁਖਮਨੀ ਸਾਹਿਬ ਦਾ ਕਰਾਂਗੇ ਨਾ ਸਾਡੇ ਉਹ ਸਾਰੇ ਸਵਾਸ ਸਫਲ ਹੋ ਜਾਂਦੇ ਨੇ ਇੰਨਾ ਮਹੱਤਵ ਹੈਗਾ, ਨਹੀਂ ਇਹ ਸੁਖਮਨੀ ਸਾਹਿਬ ਦੇ ਪਾਠ ਦਾ ਬਹੁਤ ਹੀ ਮਹੱਤਵ ਹੈਗਾ, ਘਾਰ ਵਿੱਚ ਮਤਲਬ ਕਿ ਸੁ ਸੁੱਖ ਮਨੀ ਏ ਸੁੱਖਮਨੀ, ਸੁੱਖਾ ਨੀ ਮਨੀ ਬਹੁਤ ਹੀਮ ਬ ਹੈਗਾ, ਸਾਡੇ ਇਸ ਬਾਣੀ ਦਾ ਬਹੁਤ ਜਿਤਨਾ ਕਰੋ ਉਤਨਾ ਥੋੜਾ ਐ, ਕਰਨ ਵਾਲੇ ਤੇ ਦਸ ਦਸ ਪਾਠ ਇੱਕ ਇੱਕ ਦਿਨ ਚ, ਕਰ ਲੈਂਦੇ ਨੇ ਬਹੁਤ ਹਾਂਜੀ, ਤੇ ਤੁਸੀਂ ਵੀ ਜ਼ਰੂਰ ਚਾਰ ਪੰਜ ਚਾਰ ਪੰਜ ਪਸ਼ ਅਸ਼ਪਤੀਆਂ ਜ਼ਰੂਰ ਕੀਤੀਆਂ, ਚੌਥੇ ਪੰਜਵੇਂ ਦਿਨ ਭੋਗ ਪਾ ਲਿਆ ਨਹੀਂ ਕਰ ਸਕਦੇ ਤਾਂ ਸਾਡੇ ਜਨ ਹਾਂਜੀ, ਸਾਡੇ ਜਿਨ ਤੇ ਜ਼ੁਬਾਨੀ ਯਾਦ ਏ ਤੇ ਅਗੇ ਬੋਲਦੇ ਜਾਂਨੇ ਆ, ਬੋਲਦੇ ਜਾਨੇ ਆ
ਹਾ, ਮਤਲਬ ਕਿਸ ਤਰ੍ਹਾਂ ਕਰਨਾ ਹੈ, ਪੰਜ ਅਸ਼ਟਪਤੀਆਂ ਰੋਜ਼ ਪੜ੍ਹਨੀਆਂ ਜੀ
ਅਸ਼ਟਪਤੀਆਂ ਉਹ ਲਿਖਿਆ ਹੁੰਦਾ ਨੇ, ਅਸ਼ਟਪਤੀ ਵਾ ਇੱਕ ਇੱਕ ਅਸ਼ਟਪਤੀ, ਦੋ ਤੀਜੀ ਅਸ਼ਟਪਤੀ, ਹਾਂਜੀ ਉਹ ਲਿਖਿਆ ਹੁੰਦਾ ਨੇ, ਤੁਸੀਂ ਪੰਜ ਅਟ ਪੰਜ ਅਸ਼ਟਪਦੀ ਤੋਂ ਬਾਅਦ ਵਿੱਚ ਕੋਈ ਨਿਸ਼ਾਨੀ ਲਗਾ ਲਓ, ਉਸ ਤੋਂ ਬਾਅਦ ਫਿਰ ਤੁਸੀਂ ਸ਼ੁਰੂ ਕਰ ਲਿਆ ਕਰੋ ਅਗਲੇ ਦਿਨ, ਪਰ ਉੌਥੇ ਪੰਜਵੇਂ ਦਿਨ ਭੋਗ ਪੈ ਜਾਇਆ ਕਰੇਗਾ, ਬਸ ਇਹ ਤੁਹਾਡਾ ਮੈਂ ਕਹਿੰਦੀ ਇਤਨਾ ਅੱਛਾ ਐ ਨਾ, ਤੁਸੀਂ ਘਰ ਵਿੱਚ ਕੀਤਾ ਕਰੋਗੇ ਨਾ ਤੇ ਬਹੁਤ ਹੀ ਸੁਖ ਸ਼ਾਂਤੀ ਘਾਰ, ਮੈਂ ਪੈਸੇ ਦੀ ਕਮੀ ਨ ਹਾਂ ਹਾਂ ਅੱਛਾ ਅੱਛਾ ਅੱਛਾ ਲੱਗਦਾ ਫਿਰ ਵੀ ਬਾਣੀ ਬਹੁਤ ਅੱਛੀ ਏ ਬਹੁਤ ਹੀ ਹੈ, ਬਾਣੀ ਦਾ ਤਾਂ ਬਹੁਤ ਮਹੱਤਵ ਹੈਗਾ ਨੇ ਜਰੂਰ ਕੀਤਾ ਕਰੋ ਹਾਂਜੀ
ਨਹੀਂ ਤੁਸੀਂ ਮੈਨੂੰ ਦੱਸ
ਕਰਨਾ ਹੋਇਆ ਕੋਈ ਨ, ਸਾਨੂੰ ਕਹਿ ਦੇਣਾ ਥੋੜੇ ਦਿਨ, ਦੋ ਤਿੰਨ ਦਿਨ ਪਹਿਲੇ ਕਹਿ ਦੇ ਨਾ ਕਿ ਅਸੀਂ ਸੰਗਤ ਆਪਣੀ ਸਾਰੀ ਲੇਡੀਜ਼ ਨੂੰ ਪਹਿਲੇ ਦੱਸਣਾ ਪੈਂਦਾ ਨਾ ਤੇ ਤੁਸੀਂ ਹਾਂਜੀ ਜਦੋਂ ਹੀ ਕਰਾਉਣਾ ਹੋਏਗਾ ਨਾ ਤੁਸੀਂ, ਆਣ ਜਾਣ ਲਿਖਵਾਉਣਾ ਨਹੀਂ ਤੁਸੀਂ ਇੱਕ ਬੰਦੇ ਨੂੰ ਕਿਸੇ ਨੂੰ ਵੀ ਫੋਨ ਕਰ ਦਿਓ, ਜਿਵੇਂ ਮੈਨ ਹੋ ਗਿਆ ਮੇਰੇ ਨਾਲ ਹੋਰ ਸੰਗੀ ਹੈਗੀ, ਮੈਂ ਉਹ ਤਾਂ ਤੁਹਾਨੂੰ ਨੰਬਰ ਦੇ ਦਾਂਗੀ ਉਹਨੂੰ ਕਰ ਲੋਓ, ਕਿਸੇ ਨੇ ਵੀ ਇੱਕ ਬੰਦੇ ਨੂੰ ਮਤਲਬ ਹੋ ਜਾਏ, ਤੇ ਉਹ ਸਾਰਿਆਂ ਨੂੰ ਦੱਸ ਦੇਗੀ ਹਾਂਜੀ ਜਦੋਂ ਤੁਸੀਂ ਕਰਾਉਣਾ ਹੋਯਾ ਹਾਂ ਹਾਂਜੀ ਹਾਂਜੀ, ਗਰੁੱਪ ਦੇ ਵਿੱਚ ਅਸੀਂ ਵੀ ਦੱਸ ਦਿੰਦੇ ਹਾਂ ਬਾਈ ਇਸ ਦਿਨ ਇਸ ਦੇ ਨਾਮ ਦਾ ਪਾਠ ਕਰਨਾ, ਤੇ ਅਸੀਂ ਉਸੇ ਟਾਈਮ ਤੁਹਾਡੇ ਘਰ ਪਹੁੰਚ ਜਾਵਾਂਗੇ ਹਾਂਜੀ ਹਾਂ ਤੁਸੀ ਜ਼ਰੂਰ ਹੋਰ
ਕੀ ਉੱਪਰਲਾ ਪ੍ਰਸ਼ਾਦ ਹੁੰਦਾ ਹੈ, ਤੁਸੀਂ ਤੁਹਾਨੂੰ ਕਹਿਣਾ ਪੈਂਦਾ ਲਿਆਉਣ ਵਾਸਤੇ ਨਹੀ, ਅਸੀਂ ਆਪ ਲੈ ਕੇ ਆਈਏ
ਨਹੀਂ ਨਹੀਂ ਇਹ ਇਹ ਦੇਗ ਦਾ ਪ੍ਰਸ਼ਾਦ ਇਹ ਤੁਹਾਨੂੰ ਬਣਾਉਣਾ
ਠੀਕ, ਹਾਂਜੀ ਨਹੀਂ ਨਹੀਂ, ਉੱਪਰਲਾ ਜਿਹੜਾ ਮਤਲਬ ਵੈਸੇ ਚਾਹ ਪਾਣੀ ਦਾ ਪ੍ਰਸ਼ਾਦ ਔ
ਉਹ ਉਹ ਤੁਹਾਡੀ ਆਪਣੀ ਸ਼ਰਧਾ ਹੈਗੀ ਹੈ, ਜਿੰਨੀ ਮਰਜ਼ੀ ਤੁਸੀਂ ਸੇਵਾ ਕਰੋ, ਤੁਸੀਂ ਪਹੁੰਚ ਪ੍ਰਸ਼ਾਦ ਈ ਵੰਡ ਕੇ ਤੁਸੀਂ ਭੋਗ ਪਾ ਦਉ, ਜਾਂ ਤੁਸੀਂ ਤੁਹਾਡੀ ਇਹ ਇੱਛਾ ਹੈਗੀ ਚਾਹ ਪਾਣੀ ਪਿਆਉਂ, ਚਾਹ ਪਾਣੀ ਪਿਆ ਸਕਦੇ ਹੋ ਕੋਈ ਚਾਰ ਚਾਰ ਬਿਸਕੁਟ ਵਡ ਸਕਦੇ ਹੋ, ਬਿਸਕੁਟ ਬਣ ਸਕਦੇ ਹੋ ਵੈਸੇ ਅੱਛਾ ਨੀ ਲੱਗਦਾ, ਚਲੋ ਵੇਖੋ ਜੋ ਜਿੰਨੇ ਬਾਣੀ ਪੜ੍ਹੀ ਏ ਉਹਨਾਂ ਨੂੰ ਚਾਹ ਪਾਣੀ ਜ਼ਰੂਰ ਪਿਆਣੀ ਚਾਹੀਦੀ ਹੈ, ਜਰੂਰ ਠੰਡਾ ਵਗੈਰਾ ਜਾਂ ਹਾਂ ਜ਼ਰੂਰ ਹੋ ਜਾਂਦਾ ਘਰੋਂ ਤੇ ਬਗੈਰ ਬੰਦਾ ਵੀ ਆ ਜਾਏ ਤੇ ਉਹਨੇ ਵੀ ਜਰੂਰ ਪਾਣੀ ਪੁੱ ਪੁੱਛਦਾ ਤੇ ਇਹ ਤੇ ਫਿਰ ਸੰਗਤ ਹੈਗੀ। ਹਾਂਜੀ ਇਹ ਤੇ ਫਿਰ ਗੁਰੂ ਘਰ ਦੀ ਸੰਗਤ ਹੈ। ਹਾਂਜੀ, ਹ -ਹ -ਹ ਹਾਂਜੀ ਜ਼ਰੂਰ ਉਹ ਤੇ ਇਹ ਤੁਹਾੜੀ ਆਪਣੀ ਸ਼ਰਧਾ ਹੈਗੀ ਆ ਫੇਰ ਵੀ, ਹਾਂਜੀ ਹਾਂਜੀ, ਕੋਈ ਸਾਡੀ ਕੋਈ ਉਹ ਨਹੀ ਹੈਗੀ। ਅਸੀਂ ਕੋਈ ਉਹ ਵੀ ਨਹੀਂ ਹਾਂਜੀ ਅਸੀਂ ਸਾਡੀ ਕੋਈ ਉਹ ਨੀ ਹੈਗੀ ਬਸ ਇੰਨੇ ਅਸੀ ਪੈੇ ਲੈਣੇ- ਲੈਣੇ, ਤੁਹਾਡੀ ਜਿੰਨੀ ਸ਼ਰਧਾ ਹੈਗੀ ਹੈ ਇੱਕ ਸੌ ਇੱਕ ਦੇ ਦੋ, ਪੰਜ ਰੁਪਇਆ ਦੀ ਦੋ ਅਸੀਂ ਉਹ ਬਈ, ਅਸੀਂ ਬਾਬਾ ਜੀ ਦੇ ਗੋਲਕ ਚ ਪਾਉਦੇ ਹਾਂ। ਉਹ ਫੇਰ ਅਸੀਂ ਹਾਂ ਹਾਂਜੀ, ਅਸੀਂ ਮਤਲਬ ਕਈ ਕਈ ਦੇਖੋ ਕਈ ਹੈਨ ਜਿਹੜੇ ਮੂੰਹ ਮੰਗੇ ਗਿਆਰਾਂ -ਗਿਆਰਾਂ ਸੌ- ਪਹਿਲੇ ਕਹਿੰਦੇ ਸਾਨੂੰ ਤੇ ਮੁੱਖ ਚਾਹੀਦਾ, ਗਿਆਰਾਂ ਸੌ ਦਾ ਅਸੀ, ਹਾਂਜੀ- ਹਾਂਜੀ ਸਾਡੀ ਮਤਲਬ ਕਿ ਮੁੁੱਖ ਵੀ ਕੋਈ ਨੀ ਹੈਗਾ ਤੁਸੀਂ ਅਰਦਾਸ ਵੀ ਜਿਵਨੀ ਮਰਜ਼ੀ ਤੁਹਾਡੀ ਮਰਜ਼ੀ ਉਹ ਕਰਵਾਓ ਤੇ ਜੋ ਮਰਜ਼ੀ ਦੋਗੇ ਨਹੀਂ ਦੋਗੇ ਅਸੀਂ ਤਾਂ ਵੀ ਨੀ ਮੰਗਦੇ ਸ ਕੋਈ ਨੀ। ਅਸੀਂ ਜਰੂਰ ਆਪਣੀ ਬਾਣੀ ਜਦੋ ਪੜ੍ਹਨੇ ਆ ਬਾਣੀ ਪੜ ਕੇ ਅਸੀਂ ਬਸ, ਹਾਂਜੀ
ਬਹੁਤ ਵਧੀਆ ਗੱਲ ਹੈ। ਬੜਾ ਅੱਛਾ ਲੱਗ ਰਿਹਾ ਹੈ। ਸੁਣਨ ਚ ਹੀ ਅੱਛਾ ਲੱਗ ਰਿਹਾ ਕਿੰਨਾ ਕੁ ਮਜ਼ਾ ਆਉਂ ਕਰਾਨ ਚ ਨਹੀਂ, ਜ਼ਰੂਰ ਕਰਵਾਵਾਂਗੇ ਤੇ ਹਾਂਜੀ
ਕਰਾਣਾ ਹੋਇਆ ਜਰੂਰ ਭੈਣ ਜੀ ਸਾਨੂੰ ਦੱਸ
ਜੀ -ਜੀ -ਜੀ -ਜੀ- ਜੀ ਚਲੋ ਠੀਕ ਹੈ, ਯ ਮ ਮਤ ਮਤਲਬ ਕੀ ਕਹਿੰਦੇ ਨੇ, ਆਪਣਾ ਜਿਸ ਤਰ੍ਹਾਂ ਮਰਜੀ ਜਿਹਨੂੰ ਮਰਜੀ ਬੁਲਾ ਸਕਦੇ ਹੋ ਤੁਸੀਂ ਆਪ
ਹਾਂਜੀ -ਹਾਂਜੀ, ਤੁਸੀਂ ਆਪਣੇ ਪਰਿਵਾਰ ਨੂੰ ਬੁਲਾਓ, ਮਹੱਲੇ ਵਾਲੇ ਨੂੰ ਬੁਲਾ ਲਓ ਜਿੰਨੇ ਮਰਜ਼ੀ ਬੰਦੇ ਨੇ ਤੁਸੀਂ ਬੁਲਾ ਸਕਦੇ ਹੋ, ਉਹਨਾਂ ਨੂੰ ਜੋ ਪਾਠ ਵੀ ਕਰ ਸਕਦੇ ਬਿਸ਼ਕ ਗੁਟਕਾ ਚੁੱਕ ਕੇ ਉਹ ਪਾਠ ਵੀ ਕਰ ਸਕਣਗੇ ਵਾਰੀ ਵੀ ਦੇ ਸਕਣਗੇ ਕੋਈ ਐਸੀ ਗੱਲ ਨਈ ਹੈ, ਹਾਂਜੀ- ਹਾਂਜੀ ਹਾਂਜੀ ਵਾਰੀ ਵੀ ਦੇ ਸਕਣਗੇ ਪਾਠ ਵੀ ਕਰ ਸਕਣਗੇ, ਹਾਂਜੀ
ਹਾਂਜੀ- ਹਾਂਜੀ
ਵੈਸੇ ਕੋ ਕੁਛ ਵੀ ਬਣਾ ਲਓ। ਕੁਛ ਵੀ ਤੁਹਾਡਾ ਮਨ ਹੈ ਕੁਛ ਵੀ ਕੁਛ ਜੋ ਚੀਜ਼ ਮਰਜ਼ੀ ਬਣਾ ਲਓ ਕੁਛ ਵੀ ਬਣਾ ਕੇ ਪ੍ਰਸ਼ਾਦ ਉੱਪਰ ਦਾ ਚੋਂ ਤਾਂ ਉਹ ਹੈਗਾ
ਅੱਛਾ ਜੀ ਤੇ ਇੱਕ ਚੀਜ਼ ਹੋਰ ਜਿਸ ਤਰ੍ਹਾਂ ਰੋਜ਼ ਦੀ ਜਿਸ ਤਰ੍ਹਾਂ ਤੂਸੀ ਕੈ ਰੇ ਓ ਪੰਜ ਅਸ਼ਟਪਦੀਆਂ ਪੜਨੀਆਂ ਨੇ, ਤੇ ਓਦੇ ਨਾਲ ਜਦੋ ਰੋਜ ਅਰਦਾਸ ਰੋਜ ਕਰਨੀ ਐ ਜੀ?
ਨਈ- ਨਈ ਓ ਤੇ ਉਦੇ ਅਰਦਾਸ ਨੀ ਕਰਨੀ, ਫਿਰ ਜਦੋਂ ਪਾਠ ਦਾ ਭੋਗ ਪਾਓਗੇ, ਅਰਦਾਸ ਉਸੇ ਵੇਲੇ ਹੋਏਗੀ। ਅੱਧੇ ਪਾਠ ਵਿਚ ਪਢ ਹਾਂਜੀ, ਤੂਸੀ ਪਾਠ ਆਰੰਭ ਕਰੋਗੇ। ਤੇ, ਵਿਚੋਂ ਇਕ ਗੁਟਕੇ ਦੇ ਵਿਚ ਨਾ ਤੇ ਧਾਗਾ ਜੇ ਲੱਗਾ ਹੂਂਦਾ, ਓ ਧਾਗਾ ਲਗਾ ਦੋ ਵਿਚ, ਅਗਲੇ ਦਿਨ ਫਿਰ ਪੁਰਾ, ਜਿੱਸ ਵੇਲੇ ਪੂਰਾ ਪਾਠ ਦਾ ਭੋਗ ਨਾ ਫਿਰ ਤੂਸੀ ਏਦਾ ਮਮ ਰਾਜ ਜੀ ਮੈਂ ਏਹ, ਬਾਬਾ ਜੀ ਤੂਆਡੀ ਕਿਰਪਾ ਦੇ ਨਾਲ ਮੇਰੇ ਪਾਠ ਦਾ ਭੋਗ ਪੇਆ ਵੇ ਬਾ ਸਬ ਤਰਾਂ ਤੇ ਮੇਹਰ ਕਰਨੀ, ਕਹਾਂ ਜੀ ਭੋਗ ਪੈ ਗੇਆ ਤੂਆਡੀ ਮੇਹਰ ਦਾ ਸਦਕਾ ਬਾਬਾ ਜੀ ਤੂਸੀ ਕਰਵਾਇਆ ਮਹਾਰਾਜ ਅਗਤੋਂ ਹੋਰ ਸਮਤ ਬਖਸ਼ੋ ਭੁਲ- ਚੁਕ ਮਾਫ ਗਲਤੀ ਗ਼ਲਤੀਆਂ ਹੋ ਗਈ ਕੋਈ ਓਹੀ ਮਾਫ਼ ਕਰੋ ਬਾਬਾ ਜੀ ਅਰਦਾਸ ਕਰਦੇ ਨਾ ਤੁਸੀਂ ਮਹਾਰਾਜ ਅਗੋਂ ਤੇ ਹੋਰ ਸਮਤ ਬਖਸ਼ੋ ਸਾਨੂੰ, ਪਾਠ ਕਰਨ ਦੀ ਸ਼ਕਤੀ ਬਖਸ਼ੋ, ਹਾਂਜੀ।
ਹਾਂਜੀ -ਹਾਂਜੀ, ਮੈਂ ਉਹੀ ਪੁੱਛਣਾ ਸੀ ਮੈਂ ਕਿਹਾ ਰੋਜ਼ ਤੇ ਨਈ ਕਰੀ ਦੀ ਅਰਦਾਸ ਇਹਨਾਂ ਦੇ ਨਾਲ
ਨਹੀਂ -ਨਹੀਂ, ਇਹ ਪਾਠ ਦੀ ਫੇਰ ਰੋਜ਼ ਨਹੀਂ ਹੁੰਂਦੀ ਜੇ ਭੋਗ ਪਾਓਗੇ ਤਾਂ ਪੂਰੀ
ਜਿੱਦਰ ਭੋਗ ਪੈਂਦਾ ਉਧਣ ਹੀ ਪੈਂਦੀ ਹੈ ਠੀਕ ਹੈ ਜੀ, ਅੱਛਾ- ਅੱਛਾ- ਅੱਛਾ ਠੀਕ ਹੈ, ਤੇ ਫੇਰ ਉਸ ਦਿਨ ਆਪਣਾ ਮਤਲਬ ਘਰ ਥੋੜਾ ਜਿਹਾ ਪ੍ਰਸ਼ਾਦ ਬਣਾ ਕੇ ਤੇ ਆਪਣਾ ਅਰਦਾਸ ਕਰਕੇ
ਹਾਂ, ਕੋਈ ਗੱਲ ਨੀ ਉਹ ਤੁਹਾਡੀ ਮਰਜ਼ੀ ਹੈਗੀ ਪ੍ਰਸ਼ਾਦ ਬਣਾ ਲਓ ਮਿੱਠਾ ਜਿਹਾ ਕੁਝ ਰੱਖ ਲੋ ਕੁਛ ਵੀ ਰੱਖ ਲੋ ਹਾਂਜੀ, ਅਰਦਾਸ ਕਰਕੇ ਵੱਢ ਦੋ, ਹਾਂਜੀ। ਨਾ -ਨਾ, ਜ਼ਰੂਰੀ ਨੀ ਹੈਗੀ ਘਰ ਦੇ ਵਿੱਚ ਜਿਸ ਵੇਲੇ ਏ ਜੇਦੇ ਵਡਾ ਨਾ ਸਾਡੇ ਕੋਲੋਂ ਸੋਸਾਇਟੀਆਂ ਕੋਲ ਪਾਠ ਕਰਾਓ ਨਾ, ਏ ਤੇ ਫੇਰ ਦੇਗ ਜਰੂਰ ਹੋਂਦੀ ਏ। ਹਾਂਜੀ, ਹਾਂ ਏ ਤੇ ਏ ਤੇਰੀ ਜਰੂਰ ਹੋਦੀ ਐ ਹਾਂ, ਹਾਂ। ਓ ਤੇ ਫੇਰ ਅਰਦਾਸ ਕਰ ਰੋ ਤੁਸ ਤੇ ਹਾਂਜੀ, ਲਿਖਦੇ ਜਾਓ ਵ ਥੁਆਡੇ ਇਨੇ ਪਾਠ ਹੋ ਗਏ ਜੇ, ਇਕੀ ਪਾਠਾਂ ਦਾ ਕਰ ਲਓ, ਗੇਆਰਾਂ ਪਾਠਾਂ ਦਾ ਕਰ ਲਓ ਤੇ ਕੀ ਤੁਸੀ ਮਤਲਬ ਕੇ ਉਬੋ ਪਾ ਸਕਦੇ ਓ ਥੋੜ ਜੇਆ ਪ੍ਰਸ਼ਾਦ ਬਨਾ ਕੇ, ਫੇਰ ਤੁਸੀ ਪਾ ਸਕਦੇ ਓ, ਜੇ ਦੋ ਚਾਰ ਬੰਦੇਆਂ ਨੂੰ ਬਿਠਾ ਕੇ ਸਾਡੇ ਜੇਲ ਸੱਦ ਕੇ ਪਾਠ ਕਰਵਾ ਲੋ, ਮੈਂ ਇਨੇ ਪਾਠ ਕੀਤੇ ਜੇ, ਓਨਾਂ ਦਾ ਮੈਂ ਭੋਗ ਪਾਣੈ। ਫੇਰ ਓ ਵੱਡੀ ਅਰਦਾਸ ਤੂਆਡੀ, ਹੋ ਜਾਏਗੀ।
ਹੋ ਜਾਏਗੀ, ਠੀਕ ਐ ਜੀ, ਚਲੋ ਠੀਕ ਐ ਜੀ, ਬੋਤ ਵਦੀਆ ਚੀਜ਼ ਦੱਸੀ ਐ ਸ ਮੈਨੂੰ ਦਿੱਤੀ ਏ ਤੂਸੀ, ਹੀਂ-ਹੀਂ-ਹੀਂ, ਹਾਂਜੀ-ਹਾਂਜੀ, ਜਰੂਰ ਜੀ-ਭੈਣ-ਜੀ, ਜਰੂਰ। ਜੀ ਬੋਤ-ਬੋਤ ਸ਼ੁਕਰੀਆ ਤਾਡਾ, ਹਾਂਜੀ-ਹਾਂਜੀ, ਜਰੂਰ-ਜੀ-ਜਰੂਰ। ਠੀਕ ਹੈ ਜੀ, ਓਕ, ਓਕੇ।
ਹਾਂਜੀ।
ਸਸ਼੍ਰੀ ਕਾਲ।